ਸਸ ਰੀ ਕਾਲ ਵੀਰੇ।
ਭਾਜੀ ਸਸ ਰੀ ਕਾਲ ਹੋਰ ਠੀਕ ਠਾ
ਠੀਕ ਐ ਸਸ ਰੀ ਕਾਲ ਠੀਕ ਐ ਵਦੀਆ-ਵਦੀਆ ਤੁਸੀ ਠੀਕ ਓਂ।
ਹਾਂਜੀ -ਹਾਂਜੀ- ਹਾਂਜੀ ਵਧੀਆ, ਵਧੀਆ ਤੁਸੀਂ ਸੁਣਾਓ?
ਹੋਰ ਘਰ ਪਰਿਵਾਰ, ਹਾਂਜੀ -ਹਾਂਜੀ ਜੀ ਤਾਡਾ? ਹਾਂਜੀ, ਕਿਵੇਂ ਯਾਦ ਕੀਤਾ ਫੇਰ?
ਬਿਲਕੁਲ ਸਹੀ ਐ। ਹੋਰ ਕੀ ਕਰ ਰਿਹੇ ਓ ਅੱਜ -ਕੱਲ?
ਕੁਛੱ ਨੀ ਵੀਰੇ, ਪੜ੍ਹਾਈ -ਪੜ੍ਹਾਈ ਕਰ ਰਿਹਾ, ਹਾਂਜੀ।
ਹਾਂਜੀ ਮੈਂ ਬਾਈ ਤਾਡੇ ਨਾਲ ਗੱਲ ਕਰਨੀ ਸੀਗੀ ਐ, ਐਕਸਰਸਾ ਈਜ ਆਪਣੇ ਆਪ ਸੀਜ ਕਰਨਾ ਤੇ ਸੀਟਨਸ
ਹੈਲੋ ਹੈਲੋ ਹੈਲੋ
ਮੈਂ ਕਹਿੰਦਾ ਸੀ ਸਾਡੇ ਤੇ ਐਕਸਾਈਜ਼ ਵਗੈਰਾ ਫਿਟ ਐਕਸਾਈਜ਼ ਕਿੰਨੀ ਜ਼ਰੂਰੀ ਹੈਗੀ -ਹੈਗੀ ਏ ਸਾਡੀ ਬੋਡੀ ਫਿਟ ਰਹੇਗੀ ਨਾ ਨਾ ਕੋਈ ਸਾਨੂੰ ਬਿਮਾਰੀ ਵਗੈਰਾ ਨੀ ਲੱਗੀ ਹੈਨਾ ਜੀ।
ਹਾਂਜੀ- ਹਾਂਜੀ, ਤੁਸੀਂ ਹਾਂਜੀ- ਹਾਂਜੀ।
ਜਦੋ ਉਵੇ ਈ ਫਿਟਨਸ ਧਿਆਨ ਨੀ ਦੇਣ
ਅਵਾਜ ਨੀ ਆ ਰਹੀ, ਹਾਂਜੀ।
ਹੈਲੋ ਹਾਂਜੀ -ਹਾਂਜੀ ਜਿਵੇਂ ਤੁਸੀਂ ਵੇਖਿਆ ਹੋਣਾ ਐ। ਹੈਲੋ- ਹਾਂਜੀ ਤੁਸੀਂ ਵੇਖਿਆ ਹੋਣਿ ਅੱਜ -ਕੱਲ੍ਹ ਬੱਚੇ, ਪਰ ਜ਼ਿਆਦਾਤਰ ਦੇ ਕੁੜੀਆਂ ਕੋਈ ਏਹ ਗੇਮਾਂ ਵੀ ਨੀ ਖੇਡਦੇ ਕੁਛੱ ਵੀ ਨੀ ਕਰਦੇ ਨਾ ਤੁਸੀਂ ਵੇਖਾ ਹੋਣਿਆ ਅੱਜ -ਕੱਲ, ਹਨਾ ਜੀ ਆਪਣਾ ਵੀ
ਬਹਾਰ ਨਿਕਲ ਦੇ ਨੀ ਐ ਜੀ। ਗੱਲ ਦੇ ਸੀ ਏਸੀ ਚ ਬੈਠੇ ਰਹਿੰਦੇ ਫੋਨ ਚਲਾਉਂਦੇ ਰਹਿੰਦੇ ਨੇ ਕੋਈ ਐਕਸਾਈਜ਼ ਕਰੋ ਫਿਰ ਐਕਸਾਈਜ਼ ਹੁੰਦੀ ਨੇ ਉਹਨਾਂ ਕੋਲੋਂ।
ਹੁਣ ਤੁਸੀਂ ਅੱਜ -ਕੱਲ ਵੇਖੇ ਹੋਣੇ ਆ ਅੱਜ- ਕੱਲ ਦੇ ਬੱਚੇ ਆਪਣਾ -ਆਪਣੀ ਬੋਡੀ ਨੂੰ ਧਿਆਨ ਦੇਦੇ ਰਹਿੰਦੇ ਜੀ, ਜਿਵੇਂ ਜਿੰਮ ਵਗੈਰਾ ਜਾਂਦੇ ਨੇ। ਆਪਣੀ ਬੋਡੀ ਫਿਟਨ ਵੱਲ ਧਿਆਨ ਦਿੰਦੇ ਨੇ, ਅੱਜ- ਕੱਲ ਦੇ ਬੰਦੇ ਤੁਸੀਂ ਵੇਖੋ ਇਨ-ਇਨੇ ਮੋਟੇ ਡਿਜ਼ੀਜ਼ ਵਗੈਰਾ ਬੋਤ ਲੱਗੇ ਹੁੰਦੇ ਆ ਹਨਾ ਜੀ। ਜ਼ਿਆਦਾ ਡਿਸੀਰ ਹਨਾ ਜੀ ਬਹੁਤ ਜ਼ਿਆਦਾ ਡਸੀਰ ਵਗੈਰਾ ਬਿਮਾਰੀਆਂ ਵਗੈਰਾ ਲੱਗ ਆ ਛੁਨਦੇ ਵਿੱਚ ਵੀ ਬਿਮਾਰੀ ਲੱਗ ਜਾਂਦੀ ਐ।
ਹਾਂਜੀ ਦੇਖੋ ਘਰ ਬਹਿ ਖਾਂਦੇ ਰਹਿੰਦੇ ਨੇ ਬਸ ਏ ਸੀ ਚਲਾਇਆ ਤਾਂ ਉਹਨਾਂ ਨੇ ਗਰਮੀਆਂ ਚ। ਹਾਂਜੀ ਦੇਖੋ ਘਾਰ ਬੈਹ ਕੇ ਖਾਂਦੇ ਰਹਿੰਦੇ ਨੇ, ਇੱਕੋ ਜਿ ਇੰਨਾ ਦੇ ਮਾਂ ਪ ਓ ਦੀ ਗਲਤੀ ਹੁੰਦੀ ਐ, ਉਹਨਾਂ ਨੂੰ ਰੀਝ ਕੇ ਨੰ, ਕਹਿੰਦੇ ਨੇ ਟਾਈਨਿੰਗ ਵਗੈਰਾ ਹੋ ਜਾਏਗੀ ਆਪਣੇ, ਹਾਂਜੀ।
ਹੁਣ ਤੁਸੀਂ ਅੱਜ-ਅੱਜ -ਕੱਲ੍ਹ ਵਿਚ ਅੱਜ ਵੇਖਣ ਨੂੰ ਅੱਜ- ਕੱਲ ਸਾਰੇ ਸਵੇਰੇ ਉੱਠਦੇ ਨਾਲ ਸੈਰ ਕਰਨ ਜਾਂਦੇ ਸੀ ਪਹਿਲੇ ਜ਼ਮਾਨੇ ਚ ਹਨਾ ਜੀ। ਹੁਣ ਤੁਸੀਂ ਜਦੋਂ ਕੋਈ ਸਵੇਰੇ ਉਠ ਦੇ ਨਾਲ ਕੋਈ ਵੀ ਘੱਟ ਸੈਰ ਕਰਦੇ ਹਨਾ ਜੀ, ਹੁਣ ਜਿੰਨੀ ਤੁਸੀਂ ਆਪਣੀ -ਆਪਣੇ ਜਿੰਨੀ ਤੁਸੀ ਐਕਸਾਈਜ਼ ਕਰੋ ਉਨਾ ਵਧੀਆ ਹੋਏਗਾ ਤੁਸੀਂ ਵੇਖਾ ਹੋਣਾ। ਆਪਣੀ ਬੋਡੀ ਵੀ ਫਿਟ ਰਹੇਗੀ ਹਨਾ ਜੀ ਜਿੰਨਾ ਦੋੜੋ। ਜਿੰਨਾ ਅਜ-ਅੱਜ -ਕੱਲ੍ਹ ਮੈਡੀਟੇਸ਼ਨ ਵਗੈਰਾ ਕਰੋ ਯੋਗਾ ਵਗੈਰਾ ਕਰੋ ਹਨਾ ਜੀ। ਜੇ ਆਪਣੀ ਬੋਡੀ ਨੂੰ ਫਿਟ ਰਹਿਣਾ ਤੁਸੀਂ ਹਨਾ ਜੀ। ਆਪਣੀ ਬੋਡੀ ਫਿਟ ਰੱਖਣਾ ਉ ਹਨ ਜੀ, ਉਵੇ ਫਟਨਸ ਅਸ -ਫਟਨਸ ਅਸ ਬੋਤ ਜ਼ਿਆਦਾ ਐਕਸ ਬਹੁਤ ਐਕਸਾਈਜ਼ ਆਂਦੀ ਐ, ਫਿਟਨਸ - ਫਿਟਨੈਂਸ ਵਾਸਤੇ ਹਨਾ ਜੀ। ਤੁਸੀਂ ਕੀ ਖਾਣਾ ਅੱਜ ਕੱਲ ਇੰਨੀਆਂ ਕੁ ਯੂਟਿਊਬ ਵਗੈਰਾ ਵਿੱਚ ਵੀ ਆਪਣੇ ਰੀਲਾਂ ਵਗੈਰਾ ਆਉਦੀ ਰਹਿੰਦੀਆਂ ਇਹ ਐਕਸਜ਼ ਕਰੋ ਏਸ ਚੀਜ਼ ਨਾਲ ਏ ਚੀਜ਼ ਪਤਲੇ ਹੋ ਜਾਓਗੇ ਤੁਸੀਂ, ਏਸ ਚੀਜ਼ ਨਾਲ ਏਜ ਚੀਜ਼ ਨਾਲ ਪਤਲੇ ਹੋ ਗੇ, ਸਾਨੂੰ ਹੋਰ -ਔਰ ਸਾਨੂੰ ਰੋਜ਼ ਕਰਨੀ ਚਾਹੀਦੀ ਐਕਸਾਈਜ਼ ਹਨਾ ਬਈ ਡੇਲੀ ਚ ਇੱਕ - ਇੱਕ ਇੱਕ ਯਾ ਦੋ ਐਕਸਾਈਜ਼ ਮੈਡੀਟੇਸ਼ਨ ਵਗੈਰਾ ਰੋਜ਼ ਕਰਨਾ ਚਾਹੀਦੈ ਹਨਾ ਜੀ ਕਈ ਬੰਦਾ ਬੜੇ ਮੋਟੇ ਹੈਗੇ ਨੇ ਤੁਸੀਂ ਇਹ
ਹਾਂਜੀ।
ਖਾ-ਖਾ ਕੇ ਹਨਾ ਜੀ ਜ਼ਿਆਦਾ-ਜ਼ਿਆਦਾ ਖਾ ਕੇ ਮੈਦਾ ਵਗੈਰਾ ਬਨਾ ਕੇ ਖਾ-ਖਾ ਕੇ ਫੁੱਲੇ ਹੋਏ ਨੇ ਬਹੁਤ ਜ਼ਿਆਦਾ ਹਨਾ ਜੀ। ਜ਼ਿਆਦਾ ਅ ਜ਼ਿਆਦਾ ਖਾ ਲੈਂਦੇ ਨੇ ਮੈਦਾ ਹੈਨਾ ਜੀ ਘੱਟ, ਘੱਟ ਖਾਓ ਲਿਮਿਟ ਖਾਓ। ਵੈਸੇ ਰੋਜ਼ 'ਤੇ ਖਾਣਾ ਈ ਨੀ ਚਾਹੀਦਾ ਜਿਵੇਂ ਹੁਣ ਹਰ ਸੰਡੇ ਬੰਦੇ ਹਰ ਰੋਜ਼ ਈ ਖਾਣ ਲਗ ਗੇ ਅੱਜ ਕੱਲ ਤੇ ਮੈਦਾ। ਮੈਂਦਾਂ ਅੱਜ-ਕੱਲ੍ਹ ਰਾਤੀ ਦੀ ਰੋਟੀ ਰਾਤੀ ਦੀ ਰੋਟੀ ਨੀ ਖਾਂਦਾ ਕੋਈ ਹਨਾ ਜੀ।
ਹਾਂਜੀ, ਹਾਂਜੀ ਚੱਲੇ ਗੇ ਤੁਸੀਂ ਕੀ ਨਾਮ ਐ? ਅੱਜ-ਕੱਲ੍ਹ ਬੱਚੇ ਨਿਕਲਦੇ ਨੀ ਘਰੋ 'ਤੇ ਕਈ ਵਾਰੀ ਬੱਚੇ ਵੀ ਦਿਲ ਕਰਦੈ ਉਹਨਾ ਦਾ। ਕਿਸੇ ਨੂੰ ਕੋਈ ਕਹਿ ਦੋ ਕਿ ਕੋਈ ਬੁਲਾਣ ਨੀ ਆਂਦਾ ਉਹਨਾਂ ਨੂੰ ਕਹਿੰਦੇ ਤੂੰ ਅਹ ਮਤਲਬ ਕੀ ਉਹ ਬਾਰ ਨੀ ਚੱਲੇ ਬਾਰ ਸਾਨੂੰ ਕੁਛ ਹੋ ਜੇ ਗਾ ਐਵੇ ਹੋਜੇਗਾ ਬੱਚੇ ਜਿਹੜੇ ਖੇਲਣ ਨੀ ਜਾਣਗੇ ਉਹਨਾਂ ਦਾ ਡਾਇਜੇਸਨ ਵੀ ਖਰਾਬ ਹੋਏਗਾ।
ਅੱਜ-ਕੱਲ ਬੱਚੇੇ ਖੇ ਖੇਲਣ-ਖੇਲਣ ਅੱਸੇ ਬੰਦੇ ਦਾ ਬਹੁਤ ਫੋਨ ਚਲਾਣ ਦਾ ਦਿਲ ਕਰਦੈ। ਕੋਈ ਜਿਵੇਂ ਤੁਸੀਂ ਹੁਣ ਖੇਡਣ ਜਾਓਗੇ ਬਾਹਰ ਖੇਲਣ ਜਾਓਗੇ ਤੁਹਾਡਾ ਸਟੈਮੀਨਾ ਵਧੇਗਾ ਹੋਰ ਬਹੁਤ ਚੀਜ਼ਾਂ ਵਧੇਗੀ ਸਟੈਮੀਨਾ ਨਾਲ ਸਟੈਮੀਨਾ ਵੱਜੋ ਵੱਜੋਗੇ ਸਾਡਾ ਸਟੈਮੀਨਾ ਵਧੇਗਾ। ਹੋੜੇ ਬਹੁਤ ਚੀਜ਼ਾਂ ਵੱਧ ਜਾਂਦੀਐਂ ਉਰ ਡਾਇ ਡਾਇਜੇਸਨ ਸਿਸਟਮ ਸਟਰੋਂਗ ਹੋਏਗਾ ਹੋਰ ਤੁਸੀਂ ਜ ਜਿੰਨਾ ਪਰਸੀਨਾ ਕੱਢੋਗੇ ਉਨੀ ਬਿਮਾਰੀਆਂ ਘੱਟ ਹੋਏਗੀਆਂ ਸ਼ੂਗਰ ਦੀ ਬਿਮਾਰੀ ਨੀ ਹੋਏਗੀ ਜਿੰਨਾ ਪਰਸੀਨਾ ਹਨਾ ਜੀ ਅੱਜ-ਕੱਲ ਦੇ ਬੱਚੇ ਬਾਹਰ ਜਾ ਅੱਜ-ਕੱਲ ਦੇ ਬੱਚੇ ਬਾਰ ਜਾਂਦੇ ਨੀ ਐ ਨਾ ਜੀ ਤੁਸੀਂ ਵੇਖੋ ਕਹਿੰਦੇ ਨੇ ਟੇਮ ਹੋ ਜੀ ਸਾਨੂੰ ਆਪਾਂ ਬਿਮਾਰ ਹੋਜਾ ਗੇ ਬੁਖਾਰ ਵਗੈਰਾ ਹੋਜੇਗਾ ਹਨਾ ਜੀ ਅ ਕੱਲ ਅੱਜ-ਕੱਲ ਵੈਸੇ ਪਲਿਊਸ਼ ਪੋਲਿਊਸ਼ਨ ਵੀ ਬਹੁਤ ਜ਼ਿਆਦਾ ਹੋਆ ਤੁਸੀ ਵੇਖਿਆ ਹੋਣੈ। ਪੋਲਿਊਸ਼ਨ ਬਹੁਤ ਜ਼ਿਆਦਾ ਹੋਇਆ ਵਾ ਸਾਡੇ ਇੱਥੇ ਹਨਾ ਜੀ ਪੋਲਿਊਸ਼ਨ ਦੇ ਕਾਰਨ ਬਿਮਾਰੀਆਂ ਬਹੁਤ ਜ਼ਿਆਦਾ ਫੈਲ ਰਹੀਆਂ ਹਨਾ ਜੀ।
ਹਾਂਜੀ ਤੁਸੀਂ, ਤੁਸੀਂ ਵੀ ਦੇਖਿਆ ਹੋਣੈ ਜਿਵੇਂ ਬੱਚਾ ਖੇਲਣ ਜਾਂਦਾ ਵੇ ਥੱਕ ਥੁਕ ਕੇ ਆਂਦਾ ਫਿਰ ਉਹਨੂੰ ਮਲਬ ਕੀ ਬੈਟ 'ਤੇ ਪੀ ਵੀ ਹਨਾ ਮਤਲਬ ਕਿ ਸੋਂਦਾ ਵੀ ਜਿੱਦ ਨਾਲ ਏ ਉਹ।
ਹਾਂਜੀ ਏ ਸਲੀਪ ਬੈਟਰ ਸਲੀਪ ਵੀ ਵਧੀਆ ਹੋ ਈ ਨੀ ਸਕਦੀ। ਹੁਣ ਅੱਜ ਬੰਦ ਬੰਦੇ ਅੱਜ-ਕੱਲ ਸੋ ਨੀਂਦ ਵੀ ਨੀ ਆਂਦੀ ਕਈਆਂ ਨੂੰ ਹਨਾ ਜੀ ਉਰ
ਖੇਲ-ਖੇਲ ਕੇ ਬੰਦੇ ਦਾ ਸਟਰੈਂਥ ਵੀ ਵੱਧੀ ਗਾ। ਬਿਲਟੀ ਬਣਗੀ ਮਸਲ ਮਸਲ ਵਗੈਰਾ ਆਪੇ ਬਣਦੇ ਫੇਰ ਉਹਦੇ।
ਹਾਂਜੀ ਮਸਲ ਮੁਸਲ ਵੀ ਬਹੁਤ ਜ਼ਿਆਦਾ ਬਣੇਗਾ ਤੁਸੀ ਜਿੰਨੀ ਐਕਸਜ਼ ਕਰੋਗੇ ਤੁਸੀਂ ਇੱਕ ਦਿਨ ਜਾਓਗੇ, ਇੱਕ ਦਿਨ ਜਾਓਗੇ, ਦੂਜੇ ਦਿਨ ਜਾਓਗੇ, ਤੀਜੇ ਦਿਨ ਜਾਓਗੇ, ਚੌਥੇ ਦਿਨ ਜਾਓਗੇ ਤਾਂਨੂੰ ਨਾ ਸਾਡੀ ਰੂਟੀਨ ਬਣ ਜੇਗੀ ਤੁਸੀਂ ਆਪਾਂ-ਆਪਾਂ ਐਕਸਜ ਕਰਾਂਗੇ ਯਾਰ ਵਧੀਆ ਹੈਗਾ ਐ ਸੇਰੇ ਉਠਦੇ ਨਾਲ ਈ ਫਰੈਸ਼ ਔਕਸੀਜਨ ਮਿਲਦੀ ਐ ਐਕਸੀਜ ਕਰਨ ਦਾ ਬਹੁ ਬਹੁਤ ਫਾਇਦਾ ਹੈਗਾ ਐ ਐਕਸੀਜ ਕਰਨ ਦਾ ਹਨਾ ਜੀ। ਸਾਡੀ ਬੋਡੀ ਫਿੱਟ ਰਹਿੰਦੀ ਏ ਨਾ ਜ਼ਿਆਦਾ ਮੋਟਾ ਅੱਜ-ਕੱਲ ਦੇ ਮੋਟਾਪੇ ਬੜੇ ਬੰਦੇ ਨੇ ਹਨਾ ਜੀ ਕਹਿੰਦੇ ਨੇ ਮੋਟਾ ਮੋਟੇ ਬੜੇ ਹੋ ਗਏ ਆਪਾਂ ਜ਼ਨਾਨੀਆਂ ਵੀ ਕਹਦੀਆਂ ਬੜੀਆਂ ਮੋਟਾ ਹੁੰਦੀਆਂ ਆਪਾਂ ਜਿਮ ਜਾਣੈ। ਜਿੰਮ ਜਾਂਦੇ ਨੇ ਆ ਜਿੰਮ ਦੇ ਅਲੱਗ ਪੈਹੇ ਫੂਕਦੇ ਆਂ ਹਨਾ ਜੀ ਜੋ ਜਿੰਮ ਦੇ ਪੈਹੇ ਅਲੱਗ ਫੂਕਦੇ ਜਿੰਮ ਦੇ ਪੈਸੇ ਨਾ ਫੂਕੋ ਹਨਾ ਜੀ ਆਪਣੇ ਘਰ ਐਕਸਜ ਕਰੋ ਰੋਜ਼ ਸੇਰੇ ਉਠ ਸਵੇਰੇ ਉਠੋ। ਰੋਜ਼ ਐਕਸਜ਼ ਕਰੋ ਜਿਹੜੀ ਆਹ ਬਹੁਤ ਜਿਆਦਾ ਐਕਸਜ਼ ਹੁੰਦੀਆਂ ਜਿਵੇਂ ਤੁਸੀ ਵੇਖ ਲੋ ਕੋਈ ਵੀ ਐਕਸਜ ਰੱਸੀ ਟੱਪਣ ਆਈ ਐਹ ਐਕਸਜ ਵੇਖ ਲੋ।
ਹਾਂਜੀ।
ਰੱਸੀ ਟੱਪਣ ਨਾਲ ਈ ਬਹੁਤ ਜ਼ਿਆਦਾ ਫਰਕ ਪੈਂਦੈ ਅਨਾ ਜੀ ਜ਼ਿਆਦਾ-ਜ਼ਿਆਦਾ ਬੋਅ ਜ਼ਿਆਦਾ ਜੈਵੇਂ ਬੰਦੇ ਅੱਜ-ਕੱਲ ਰੋਜ਼ ਪੁੱਛਅਪ ਮਾਰੋ ਆਪਣੀ ਬੋਡੀ ਨੂੰ ਫਿੱਟ ਰੱਖ ਨਾਸੇ ਡੰਡ ਵਗੈਰਾ ਮਾਰੋ ਹਨਾ ਜੀ ਬੋਡੀ ਫਿਟ ਰਹੇ ਹਨਾ ਜੀ ਬੋ ਬੋਡੀ ਨੂੰ ਪਤਾ ਲੱਗੇ ਮੇਰਾ ਕੋਈ ਕੰਮ ਕਰਨਾ ਮ ਜਾਨ ਹੈਗੀ ਐਂ ਜੀ ਮੈ ਤੱਕੜ ਹੈਗਾ ਰੋਜ਼ ਆਪਣੀ ਡਾਇਟ, ਡਾਇਟ ਵਗੈਰਾ ਖਾਓ।
ਹਾਂਜੀ-ਹਾਂਜੀ, ਹਾਂਜੀ ਛੱਡ ਜੇ ਆਪਾਂ ਖੇਲਦੇ-ਖੇਲਦੇ ਵਗੈਰਾ ਰਾਹਗੇ ਸਾਨੂੰ ਇਨ ਵੀ ਘੱਟ ਹੋਏਗੀ, ਉਹ ਉਹਨ ਡੀ ਸੀ ਵਗੈਰਾ ਸਭ ਘੱਟ ਹੋ ਜਾਏਗਾ ਸਾਡਾ।
ਹਾਂਜੀ ਸਈ ਗੱਲ ਤੁਸੀਂ ਜੇ ਆਪਣੀ ਆਪ ਘੁੰਮੋਗੇ ਘੱਟ ਗੰਦ ਮੰਦ ਘੱਟ ਖਾਓ ਫੇ ਏਹ ਨਾ ਜੀ ਫੇਰ ਡਿਸੀਜ਼ ਨੂੰ ਮਾ ਡਿਸੀਜ਼ ਨੂੰ ਮਾਰਨ ਦੀ ਵੀ ਤਾਕ ਆ ਸਕਦੀ ਹੁਣ ਤੁਸੀ ਵੇਖਲੋ ਤਨੂੰ ਕੋਈ ਬੁਖਾਰ ਤੁਸ ਅੱਜ-ਕੱਲ ਬੰਦੇ ਅੱਜ-ਕੱਲ ਛੋ ਜਿੰਨਾ ਅ ਤਾਂ ਜਾਨ ਨੀ ਹੁੰਦੀ ਉਹ ਬਿਲਕੁਲ ਈ ਡੈਡ ਹੋ ਜਾਂ ਹੁਣ ਐ ਨਾ ਜੀ, ਬਿਲਕੁਲ ਈ ਡੈਡ ਹੋ ਜਾਂਦੇ ਨੇ।
ਹਾਂਜੀ-ਹਾਂਜੀ ਐਕਸਰੇ ਦੇ ਡਿਸਐਡਵਾਂਟਜ ਵੀ ਹੁੰਦੇ ਨੇ ਜਿਵੇ ਤੁਸੀਂ ਦੇਖਿਆ ਹੋਣਾ ਕਈ ਵਾਰੀ ਤਾਂਨ ਚੋਟ ਲੱਗ ਜਾਂਦੀ ਏ।
ਹਾਂਜੀ
ਹਨਾ ਕਿਵੇਂ ਮਤਲਬ ਕਿ ਕਈ ਵਾਰੀ ਸਾਨੂੰ ਜਲ ਨੀ ਬਣਦੀ ਬਰਨਿੰਗ ਹਨਾਂ ਬੀ
ਹਾਂਜੀ ਸਹੀ ਗੱਲ ਹੈ ਹੁਣ ਤੁਸੀਂ ਵੇਖ ਲਓ ਅੱਜ ਕੱਲ੍ਹ ਅੱਜ ਕੱਲ੍ਹ ਬੋਤ ਜ਼ਿਆਦਾ ਬੋਤ ਜ਼ਿਆਦਾ ਐਕਸਰਸਾਈਜ਼ ਕਰਨ ਦੇ ਬਹੁਤ ਜ਼ਿਆਦਾ ਫਾਇਦੇ ਹੈਗੇ ਨੇ ਤੁਹਾਡੇ ਆਪਣੀ ਜ਼ਿੰਦਗੀ ਜ਼ਿਆਦਾ ਜ਼ਿਆਦਾ ਜੀਅ ਸਕਦੇ ਹੋ ਕਿਉਂਕਿ ਰੋਜ਼ ਤੁਸੀਂ ਐਕਸ ਉੱਠੋਗੇ ਅੱਜ ਕੱਲ੍ਹ ਬਰੀਥ ਵਧੀਆ ਹੋਏਗੀ ਕਿਉਂਕਿ ਆਕਸੀ ਪੋਲਿਊਸ਼ਨ ਬਿਲਕੁਲ ਨੀ ਹੋਏਗਾ ਆਕਸੀਜਨ ਚ ਬਿਲਕੁਲ ਸਾਫ਼ ਆਕਸੀਜਨ ਹੋਏਗੀ ਚਿੜੀਆਂ ਦੀ ਚੈ ਚੈ ਚੈ ਚੈ ਆਵਾਜ਼ਾਂ ਆਦੀਆਂ ਐੇ ਸਵੇਰੇ ਉੱਠਦੇ ਨਾਲ ਹਨਾ ਜੇ ਤੁਸੀਂ ਕਹਿ ਸਕ ਇੰਨਾ ਵਧੀਆ ਇਨਵਾਇਰਮੈਂਟ ਹੁੰਦਾ ਨਾਦ ਕੋਈ ਬਾਈਕ ਵਗੈਰਾ ਕੋਈ ਚੀਜ਼ ਹੁੰਦੀ ਹੁੰਦੀ ਹਨਾ ਜੀ ਕੋਈ ਬਿਲਕੁਲ ਚੀਜ਼ ਨੂੰ ਹੁੰਦੀ ਹੈ ਨਾ ਜੀ ਹੋਰ ਤੁਸੀਂ ਆਪਣਾ ਫਿਟਨ ਆਪਣੀ ਫਿਟਨੈਸ ਵੱਲ ਧਿਆਨ ਰੱਖੋ ਕਿ ਮੋਟੇ ਪਤਲੇ ਨਾ ਹੋਏ ਕੋਈ ਬਿਮਾਰੀ ਡਿਸੀਜ਼ ਵਗੈਰਾ ਹਨਾ ਅੱਜ ਕੱਲ੍ਹ ਸ਼ੂਗਰ ਦੀ ਬਿਮਾਰੀ ਬਹੁਤ ਜਾਦਾ ਹੁੰਦੀ ਹੈ ਬੰਦਿਆਂ ਨੂੰ ਹਨਾ ਜੀ ਆਪਣਾ ਰੋਜ਼ ਜਾਓ ਪਸੀਨਾ ਖੱਡੋ ਹਰ ਜਗ੍ਹਾ ਪ੍ਰਸੀਨਾ ਜਿਨਾ ਪ੍ਰਸੀਨਾ ਨਿਕਲੇ ਗਾ ਉਣਾ ਬਾਡੀ ਵਾਸਤੇ ਬੈਸਟ ਹੈਗਾ ਤੁਸੀਂ ਅੱਜ ਕੱਲ ਵੇਖੋ ਹੁਣ ਏ ਏਸੀ ਵਗੈਰਾ ਲੱਗੇ ਨੇ ਉਹ ਸਾਡੇ ਪ੍ਰਸੀ ਪ੍ਰਸੀਨਾ ਨੀ ਨਿਕਲਦੇ ਸਾਡਾ ਪ੍ਰਸੀਨੇ ਨੂੰ ਨਾ ਖਿੱਚਦਾ ਵੇ ਤਦ ਦੇ ਬੰਦੇ ਅੱਜ ਕੱਲ੍ਹ ਬਿਮਾਰ ਹੁੰਦੇ ਨੇ ਤਦ ਫਿਰ ਉਹ ਬਿਮਾਰੀਆਂ ਲੱਗਦੀਆਂ ਨੇ ਪ੍ਰਸੀਨੇ ਪ੍ਰਸੀਨਾ ਨੀ ਪਸੀਨਾ ਨੀ ਨਿਕਲਿਆ ਸਾਡੀ ਬਿਮਾਰੀਆਂ ਵਿੱਚ ਅੰਦਰ ਰੈ ਜਾਣੀਆਂ ਸਾਰੀਆਂ ਪ੍ਰਸੀਨਾ ਹੀ ਸਾਰਾ ਏਸੀ ਖਿਚ ਲੇਗਾ ਪ੍ਰਸੀਨਾ ਨਿਕਲੇਗਾ ਤਾਦ ਹੀ ਵਧੀਆ ਲਗੇਗਾ ਅਸੀ ਸਾਡੀ ਬੋਡੀ ਨੂੰ ਹਨਾ ਜੀ ਹੁਣ ਤੁਸੀਂ ਸ਼ ਸ਼ੂਗਰ ਦੀ ਬਿਮਾਰੀ
ਹਾਂਜੀ ਜੇ ਆਪਾਂ ਖੇਲਣ ਖੁਲਣ ਜਾਂਦੇ ਹਾਂ ਹਾਂਜੀ ਜੇ ਆਪਾਂ ਖੇਲਣ ਵਗੈਰਾ ਜਾਂਦੇ ਹਾਂ ਨਾ ਸਾਡਾ ਮੁ ਮੂਡ ਵੀ ਸਹੀ ਹੋ ਜਾਦਾ ਏ ਸਾਡਾ ਸਟਰੈਸ ਵੀ ਘਟ ਹੁੰਦਾ ਹੈ
ਹਾਂਜੀ ਉਹ ਤੁਹਾਡੀ ਗੱਲ ਠੀਕ ਹੈ ਤੁਸੀਂ ਖੇਡ ਖੇਡਣ ਜਾਓਗੇ ਅੱਜ ਕੱਲ ਬੰਦੇ ਜੇੜੇ ਸਟਰੈਸ ਦੇ ਨਾਲ ਫਾਂਸੀ ਵਗੈਰਾ ਲੈ ਲੈਂਦੇ ਤੁਸੀਂ ਵੇਖਿਆ ਹੋਣਾ ਤੁਸੀਂ ਐਕਸਰਸਾਈਜ਼ ਵਗੈਰਾ ਕਰੋਗੇ ਆਪਣਾ ਫਿਟ ਫਿਟ ਰਹੋਗੇ ਨਾਲ ਕੋਈ ਤਾਨੂੰ ਉਹ ਹੋਏਗੀ ਬਿਮਾ ਬਿਮਾਰੀ ਵਗੈਰਾ ਕੋਈ ਸਟਰੈਸ ਕੋਈ ਸਟਰੈਸ ਵੀ ਨਹੀਂ ਹੋਏਗਾ ਨਾ ਕੋਈ ਤਾਣੁ ਕੋਈ ਥਕਾਨ ਕੋਈ ਉ ਉਹ ਵੀ ਨ ਹੋਏਗਾ ਕਿ ਦਿਮਾਗ ਚ ਮੇ ਦਿਮਾਗ ਚ ਗੱਲ ਘੁੰਮਦੀ ਰ ਘੁੰਮਦੀ ਰਹਿੰਦੀ ਅੱਜ ਕੱਲ ਹਨਾ ਜੀ ਉਹਨੂੰ ਓਇਓ ਘੁੰਮਦੀ ਗੱਲਾਂ
ਹਾਂਜੀ ਹੰ ਨਾਲੇ ਸਾਡਾ ਬੋਡੀ ਵੇਟ ਵੀ ਮੇਨਟੇਨ ਰਹੇਗਾ
ਹਾਂਜੀ ਉਹ ਤੇ ਰਹੇਗਾ ਹੀ ਰਹੇਗਾ ਭਾਜੀ ਤੁਸੀਂ ਫਿਟ ਰਹੋਗੇ ਬਿਲਕੁਲ ਆਪਣੀ ਬੋਡੀ ਫਿਟ ਰਹੇਗੀ ਹਨਾ ਜੀ ਤੁਸੀਂ ਕਿਸੇ ਅੱਜ ਕੱਲ
ਤਾਂ ਹੈਗਾ ਨਾ ਉਹ ਵੀ ਸਾਡਾ ਮਤਲਬ ਸਹੀ ਰਹੇਗਾ ਜਦੋਂ ਨਾ
ਹਾਂਜੀ ਹਾਂਜੀ ਹਾਂਜੀ ਉਹ ਤਾਂ ਵਧੀਆ ਰਹੇਗਾ ਬਿਲਕੁਲ ਰਹੇਗਾ ਤੁਸੀਂ ਐਕਸਰਸਾਈਜ਼ ਰੋਜ਼ ਕਰੋਗੇ ਹਰ ਚੀਜ਼ ਹਰ ਹਰ ਚੀਜ਼ ਵਧੀਆ ਰਹੇਗੀ ਤੁਹਾਡੀ ਪਲੱਸ ਸਕਿੰਨ ਵੀ ਵਧੀਆ ਹੋ ਜਾਏਗੀ ਅੱਜ ਕੱਲ੍ਹ ਸਕਿਨ ਹਨਾ ਜਿੰਨਾ ਤੁਸੀਂ ਪਾਣੀ ਪੀਓ ਓਨੀ ਸਕਿੰਨ ਵੀ ਗਰੋ ਹੁੰਦੀ ਸਕਿਨ ਪਾਣੀ ਪੀਣ ਈ ਫਾਇਦੇ ਹੁੰਦੇ ਨੇ ਜਿੰਨਾ ਪਾਣੀ ਪੀਓ ਉਨਾ ਪਾਣੀ ਪੀਓ ਹਨਾਂ ਜੀ ਜਿੰਮ ਵਗੈਰਾ ਜਾਓ ਉਹ ਡੰਡ ਮਾਰੋ ਪੁਸ਼ਪ ਮਾਰੋ ਹੋਰ ਵੀ ਜੀ ਚਲੋ ਜ ਜਿਨ੍ਹਾਂ ਜਿਨਾ ਜਿਨਾ ਕੋਲ ਜਿਨਾਂ ਕੋਲ ਪੈੇਸੇ ਹੈਗੇ ਜਿੰਮ ਵਗੈਰਾ ਜਾਓ ਆਪਣੀ ਡਾਇਟ ਖਾਓ ਪ੍ਰੋਟੀਨ ਲਓ ਇਨ ਟੇਕ ਕਰੋ ਪਰ ਜ਼ਿਆਦਾ ਉਹ ਨਾ ਖਾਓ ਜ਼ਿਆਦਾ, ਜ਼ਿਆਦਾ ਜਿਦਾ ਗਲਤ ਪ੍ਰੋਟੀਨ ਵਗੈਰਾ ਨਾ ਇਨਟੇਕ ਕਰੋ ਕਦੀ। ਟਿਕੇ ਵਗੇਰਾ ਐਸਟ੍ਰਾਇਡ ਵਗੇਰਾ ਉਹ ਨਾ ਲਓ ਕਿਉਂਕਿ ਸਾਡੀ ਬੋਡੀ, ਸਾਡੀ ਬੋਡੀ ਨੂੰ ਖੁਰਾਕ ਹਾਰਮਫੁਲ ਵੀ ਲੱਗ ਸਕਦੇ ਨੇ ਕਈ ਅਰੀ ਆਹ ਸਾਡੀ ਸਿਹਤ ਨੂੰ ਖਰਾਬ ਵੀ ਕਰ ਸਕਦੇ ਨੇ, ਐਨੀ ਕੁਛ ਵੀ ਕਰ ਸਕਦੇ ਨੇ ਹਨਾ ਜੀ। ਚਲੋ ਆਪਣੀ ਡ ਡਾਇਟ ਆਪਣੀ ਡਾਇਟ ਵੀ ਪੂਰੀ ਪ੍ਰੋਪਰ ਰੱਖੋ ਹਨਾ ਜੀ ਹਾਂਜੀ ਹਰੀ ਹਰੀ ਸਬਜ਼ੀਆਂ ਖਾਓ ਅੱਜ ਕੱਲ ਦੇ ਬਚੇ ਹਰੀ ਹਰੀ ਸਬ ਜੀਆਂ ਖਾਂਦੇ ਨੀ ਤੁਸੀਂ ਵੇਖਿਆ ਹੋਣਾ। ਹੈਨਾ ਜੀ ਅੱਜ ਕੱਲ੍ਹ ਦੇ ਬੱਚੇ ਹਰੀ ਸਬਜ਼ੀਆਂ ਬਿਲਕੁਲ ਈ ਖਾਂਦੇ ਨਹੀ ਤੁਸੀਂ ਵੇਖਿਆ ਹੋਣਾ। ਹੈਂ ਜੀ, ਅੱਜ ਕੱਲ ਦੀ ਬੱਚੇ, ਅੱਜ ਕੱਲ੍ਹ ਦੇ ਬੱਚੇ ਹਰੀ ਸਬਜੀਆਂ
ਬਸ ਬਾਹਰ ਦਾ ਖਵਾ ਲੋ ਜਿੰਨਾ ਮਰਜ਼ੀ ਖਵਾਲੋ ਬ ਬਾਹਰ ਦਾ ਖਵਾ ਲਓ।
ਹਾਂਜੀ ਹਾਂਜੀ ਮੈਦਾ ਵਗੈਰਾ, ਮੈਦਾ ਵਗੈਰਾ ਬਸ ਖਵਾਲੋ। ਹਨਾ ਜੀ, ਹਨਾ ਜੀ ਤੁਸੀਂ ਰਾਤ ਨੂੰ ਮੈਦਾ ਵਗੈਰਾ, ਮੈਦਾ ਵਗੈਰਾ ਖ਼ਵਾਲੋ ਓਹਨਾ ਨੂੰ ਜੋ ਮਰਜੀ ਖ਼ਵਾਲੋ ਹੈਨਾ ਜੀ, ਤੁਸੀਂ ਵੇਖਿਆ ਹੋ ਹਨਾ ਜੀ ਤੁਸੀਂ ਜੋ ਵੇਖਿਆ ਹੋਣਾ ਅੱਜ ਕੱਲ੍ਹ ਅੱਜ ਕੱਲ ਦੇ ਬੱਚੇ ਬਹੁਤ ਜਿਆਦਾ ਇਹ ਕੰਮ ਕਰਦੇ। ਬਹੁਤ ਜਿਆਦਾ ਇਹੀ ਚੀਜਾਂ ਖਾਂਦੇ ਨੇਂ ਮੇਰੇ ਹਿਸਾਬ ਨਾ ਹਨਾ ਜੀ! ਤੁਸੀ ਵੇਖਿਆ ਹੋਨਾ। ਹਣਾ ਜੀ, ਹੋਰ ਏ ਹਾਂਜੀ-ਹਾਂਜੀ ਸਹੀ ਗੱਲ ਏ। ਆਪ ਜੀ ਆਪ ਆਪਨੀ ਡਾਇਟ ਵੱਲ ਧਿਆਨ ਰੱਖੋ। ਪੂਰੀ ਫਿਟ ਰਹੋਗੇ ਤੁਸੀ ਫਿਟਨੈਸ ਤੇ ਵੀ ਧਿਆਨ ਰੱਖੋ। ਹੋਰ ਆਪਨੀ ਰੋਜ ਐਕਸਰਸਾਈਜ਼ ਵਗੈਰਾ ਕਰੋ। ਹਨਾ ਜੀ ਹੋਰ ਆਪਣਾ, ਆਪ ਗੁਰਦੁਆਰੇ ਰੋਜ ਜਾਓ ਆਪਣੇ ਮੱਥਾ ਟੇਕ ਓ, ਹਨਾ ਜੀ! ਔਰ ਹਨਾ ਜੀ ਇਹ
ਚੇ ਅੱਜਕੱਲ ਦੇ ਸੈਰ ਵੀ ਨਹੀਂ ਕਰਦੇ। ਘਰੋਂ ਬਾਹਰ ਵੀ ਨੀ ਨਿਕਲਦੇ।
ਅੱਜਕੱਲ ਬੱਚੇ ਨੂੰ ਤੁਸੀ ਇੱਥੇ ਦ ਕੰਮ ਭੇਜਣਾ ਹੋਏ ਨਾ ਉਹ ਵੀ ਕਹੇਗਾ ਮੈ ਤੋ, ਮੈਨੂੰ ਬਾਈਕ ਦੀ ਚਾਬ ਬੀ ਦੇ ਦਿਓ, ਮੈਂ ਲਏ ਕੇ ਆਇਆ ਸਮਾਨ। ਅੱਜਕੱਲ ਬੱਚੇ ਇਹਵੈਂ ਕਹਿੰਦੇ ਏਂ, ਬਾਈਕ ਦੀ ਚਾਬੀ ਤਾ ਦੋ ਅਪਨੀ ਕੋਈ ਧਿਆਨ ਹੀ ਨੀ ਹੈਗਾ ਕੀ ਤੁਸੀ ਇੰਹਨੀਂ, ਜਿੰਹਨਾ ਤੁਸੀ ਚੱਲੋ ਉੰਹਨਾ ਵਧੀਆ। ਅੱਜਕਲ ਗੋਡੇ ਪੀੜ ਬੜੇ ਬੰਦੇ ਦੇ ਹੁੰਦੇ ਸੀ। ਤੁਸੀਂ ਉਹ ਨਾ ਗੋਡੇ ਬੁੱਢੇ ਹੁੰਦੇ ਨੇਂ, ਬਈ ਪਹਿਲੇ-ਪਹਿਲੇ ਕੋਈ ਕੁਛ ਖੁਰਾਕਾਂ ਹੀ ਨਹੀਂ ਹੈਗੀ ਕੋਈ ਆਪਨੀ ਫਿਟਨੈਸ ਤੇ ਧਿਆਨ ਨਹੀਂ ਦਿੱਤਾ ਹੋਇਆ ਮੈਂ। ਚੀਜ ਖਾਨੀ ਹੈ, ਉਹ ਚੀਜ਼ ਖਾਨੀ ਹੈ। ਹੁਣ ਅਸੀ ਬੋਡੀ ਵੱਲ ਧਿਆਨ ਦਿੱਤਾ ਹੋਇਆ।
ਨਾਲੇ ਫਿਰ ਤੇ ਗੱਲ ਵੀ ਕੋਈ ਹਾਂ ਬਾਈਕ ਲੈ ਕੇ ਜਾਨੀ ਐਂ। ਇੱਥੇ ਤੇ ਕੋਲ ਵੀ ਜਾਨਾ, ਤਾਂ ਵੀ ਕਹਿੰਦੇ ਨੇਂ ਸਾਨੂੰ ਬਾਈਕ ਦੋ।
ਹਾਂਜੀ-ਹਾਂਜੀ ਸਹੀ ਗੱਲ ਹੈ। ਬਿਲਕੁਲ ਸਹੀ ਗੱਲ ਐ। ਆਪਨੀ ਬੋਡੀ ਵੱਲ ਧਿਆਨ ਦੋ, ਪ੍ਰੋ ਪ੍ਰੋਪਰ ਹੈਨਾ ਜੀ! ਜਿੰਨੀ ਪ੍ਰੋਪਰ ਬੋਡੀ ਵੱਲ ਧਿਆਨ ਦਓਗੇ, ਤੁਹਾਡੀ ਬੋਡੀ ਫਿਟ ਰਹੇਗੀ। ਐਕਸਰਸਾਈਜ਼ ਵਗੈਰਾ ਕਰੋਗੇ, ਹੈਨਾ ਜੀ।
ਹਾਂਜੀ।
ਨੀ ਬੋਡੀ ਵੱਲ ਧਿਆਨ ਦਓਗੇ, ਹਨਾ ਜੀ! ਚਲੋ ਭਾਜੀ ਮੈਨੂੰ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਠੀਕ ਐ।
ਹਾਂਜੀ, ਠੀਕ ਹੈ! ਸਸਰੀ ਅਕਾਲ। ਸਸ ਸ੍ਰੀ
ਸਸੀ